ਹਾਂਜੀ ਬਸ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ।
ਹਾਂ ਆ ਨੀ ਚਲੋ ਵਧੀਆ ਕੀਤਾ ਹੋਰ ਠੀਕ ਹੈ ਸਭ ਬੱਚੇ ਹੋਰ ਪੈ ਗਈਆਂ ਹੋਣੀਆਂ ਛੁੱਟੀਆਂ ਬੱਚਿਆਂ ਨੂੰ।
ਹੋਰ ਪੈ ਗਈ ਹੈ ਬਸ ਮੈਂ ਪੁੱਛਣਾ ਸੀ ਵਧ ਹੀ ਤੁਹਾਡਾ ਕੋ ਪਤੋੜਾਂ ਦਾ। ਕਿਵੇਂ ਬਣਾਉਦੇ ਹੋ ਤੁਸੀਂ।
ਅੱਛਾ ਹਾਂ ਪਤੋੜਾਂ ਦਾ ਤਾਂ ਹਾਂ ਪਤੋੜ ਵੈਸੇ ਤਾਂ ਸਾਰਿਆਂ ਨੂੰ ਵਧੀਆ ਟੇਸਟੀ ਲੱਗਦੇ ਨੇ। ਬਸ ਮਤਲਬ ਪ ਪੱਤਿਆਂ ਨੂੰ ਆਪਾਂ ਪੱਤੇ ਲਿਆਦੇ ਹਾਂ ਜਾਂ ਤਾਂ ਕੂਲੇ-ਕੂਲੇ ਦੇਖ ਲੇ। ਤੇ ਉਹ ਸਗੋਂ ਜਲਦੀ ਗੱਲ ਜਾਂਦੇ ਨੇ। ਬਸ ਪੱਤਿਆਂ ਨੂੰ ਤਾਂ ਧੋਣਾ ਪੈਂਦਾ ਚੰਗੀ ਤਰ੍ਹਾਂ ਧੋ ਧੂ ਕੇ ਮਤਲਬ ਚੰਗੀ ਤਰ੍ਹਾਂ ਪੂੰਝ ਲੋੋ ਤੇ ਫੇਰ ਉਸ ਤੋਂ ਬਾਅਦ ਆਪਾਂ ਵੇਸਣ ਜਿਵੇਂ ਸਾਡੇ ਤਾਂ ਜੁਆਇੰਟ ਫੈਮਿਲੀ ਸਾਨੂੰ ਤਾਂ ਲੱਗ ਜਾਂਦਾ ਕਿੱਲੋ ਡੇਢ ਕਿੱਲੋ ਵੇਸਣ ਸਾਡਾ ਆਰਾਮ ਨਾਲ ਲੱਗ ਜਾਂਦਾ ਹੈ।
ਆ ਉਹ ਪਰਿਵਾਰ ਤੇ ਲੱਗ ਜਾਂਦਾ ਤਿੰਨ ਪਾ ਵੇਸਣ ਤੇ ਮੈਂ ਵੀ ਲਾ ਲੈਂਣੀ ਹਾਂ।
ਹਾਂ ਉਹ ਬੇਸਣ ਦੇ ਵਿੱਚ ਫੇਰ ਥੋਮ ਮਤਲਬ ਥੋਮ, ਅਦਰਕ ਮਤਲਬ ਹਲਦੀ ਮ ਹਲਦੀ, ਜਵਾਇਨ ਮਤਲਬ ਜਿੰਨਾ ਥੋਮ ਥੂਮ ਵੀ ਪਾਓ ਅੱਛਾ ਲੱਗੇਗਾ ਮਤਲਬ ਸਾਰੇ ਮਸਾਲੇ ਪਾ ਲੋ। ਅਨਾਰ। ਦਾਣਾ, ਧਨੀਆ। ਤੇ ਫੇਰ ਉਸ ਤੋਂ ਬਾਅਦ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਤੇਲ ਵੀ ਇਹਦੇ ਚ ਜ਼ਰੂਰ ਪਾਣਾ। ਸਰੋਂ ਦਾ ਤੇਲ ਸੜਿਆ ਹੋਇਆ। ਪਾਲੋ ਤੇ ਉਹਨੂੰ ਮਿਕਸ ਕਰ ਲੋ। ਚੰਗੀ ਤਰ੍ਹਾਂ ਤੇ ਉੱਧਰੋਂ ਤੁਸੀਂ। ਤੇ ਪੱਤੇ। ਜਦੋਂ ਸਾਫ਼ ਕਰ ਲੈਣਗੇ ਸੁੱਕ ਜਾਣਗੇ ਫੇਰ ਉਹਨਾਂ ਨੂੰ ਕੱਟ ਕੇ ਮਤਲਬ ਵਿੱਚੋਂ ਥੋੜਾ ਕੱਟ ਪਾ ਲਓ। ਤੇ ਕੱਟ ਪਾ ਕੇ। ਤੇ ਫੇਰ ਉਸ ਤੋਂ ਬਾਅਦ ਆਪਣਾ ਪੁੱਠਾ ਪੱਤਾ ਰੱਖ ਕੇ ਨਾ।
ਹਾਂ ਸੁਣਿਆ ਤਾਂ ਉਲਟੇ ਪੁੱਤੇ ਲਾਉਂਦੇ ਸਿੱਧੇ ਨੀ ਲਾਉਂਦੇ।
ਹਾਂ ਲੇਪ। ਕਰਨਾ। ਤੇ ਉੱਪਰ ਮਤਲਬ ਚੰਗੀ ਤਰ੍ਹਾਂ ਲੇਪ। ਕਰਦੋ। ਫੇਰ ਉਸ ਤੋਂ ਬਾਅਦ ਮਤਲਬ। ਮਤਲਬ ਫੇਰ ਆਪਣਾ ਇੱਕ ਪੱਤੇ ਦਾ ਮੂੰਹ ਉੱਧਰ ਹੋਏਗਾ ਇੱਕ ਦਾ ਇੱਧਰ। ਉੱਧਰ ਹੋਏਗਾ ਵੀ ਇਦਾ ਕਰਨੇ ਨੇ ਇੱਕ ਤਾਂ ਉੱਧਰ ਹੋਵੇ ਇੱਕ ਉੱਧਰ ਹੋ ਗਿਆ ਫੇਰ ਉਸ ਤੋਂ ਬਾਅਦ ਉਹ। ਪੱਤਿਆਂ ਨੂੰ ਵੀ ਦੇਖਲੋ ਜੇ ਤੁਹਾਡੇ ਪੱਤੇ ਵੱਡੇ। ਵੱਡੇ ਆ ਤੇ ਤੁਸੀਂ ਪੰਜ ਪੱਤੇ ਲਗਾ ਕੇ ਪੂਣੀ ਬਣਾ ਲੋ। ਜੇ ਛੋਟੇ ਆ। ਤੇ ਮਤਲਬ ਠੀਕ ਕੂਲੇ ਕੂਲੇ ਹੈ ਛੋਟੇ ਹੈ ਉਹ।
ਹੂੰ ਹੋਰ ਮੈਂ ਪੁੱਛਣਾ ਸੀ ਤੁਸੀਂ ਧਨੀਆਂ ਦਾ ਵੀ ਬਣਾਉਦੇ ਹੋ ਸੁਣਿਆ ਧਨੀਆਂ ਦਾ ਵੀ ਗੁਲ ਗੁਲਾਮ ਬਣਦੇ ਆ ਵੀ ਬੜੇ ਟੇਸਟੀ।
ਹੂੰ ਧਨੀਏ ਨਹੀਂ ਨਹੀਂ ਧਨੀਏ। ਕਦੇ ਨੀ ਕਿਹਾ ਅਸੀਂ ਬਣਾਏ ਕਦੇ।
ਹੂੰ ਮੈਨੂੰ ਆਪ ਥੋੜਾ ਬਹੁਤ। ਤਾਂ ਨਾ ਮੇਰੀ ਰੋਟੀ ਬਣਾਉਂਦੀ ਆ ਨਾ। ਫੇਰ ਮੈਂ ਦੇਖ ਲੈਂਣੀ ਹੁੰਨੀ ਆ ਬਣਾਉਂਦੇ ਉਹ ਵੀ ਬੜੇ ਸਵਾਦ ਲੱਗਦੇ ਆ ਬਹੁਤ ਸਵਾਦ ਲੱਗਦੇ ਆ ਹਾਂ ਬਸ ਅਸੀਂ ਧਨੀਆ ਜਿਵੇਂ ਅਸੀਂ ਗੁੱਛੀ ਲੈ ਲਈ ਪੂਰੀ ਤੇ ਉਹਦੀਆਂ ਜੜ੍ਹਾਂ ਜਿਹੀਆਂ ਲਾਹ ਦਿੰਦੇ ਆ ਨਾ।
ਹੂੰ।
ਅਤੇ ਡੰਡੀਆਂ ਨਹੀਂ ਲਾਹਣੀਆਂ ਹੁੰਦੀਆਂ ਨਾ ਬਸ ਜੜ੍ਹਾਂ ਈ ਲਾਣੀਐ ਫਿਰ ਉਹਨੂੰ ਖੁੱਲੇ ਪਾਣੀ 'ਚ ਨਾ ਦੋ ਵਾਰੀ ਧੋ ਲਓ ਧਨੀੀਐ ਨੂੰ ਵੀ ਕਿਰਕ ਉਰਕ ਸਾਰੀ ਸਾਫ਼ ਹੋ ਜਾਂਦੀ ਫਿਰ ਉਹਨੂੰ ਵੱਡੀ ਛਾਂਨੜੀ ਲੈ ਲਓ ਤੁਸੀਂ ਉਹਦੇ ਵਿੱਚ ਮਤਲਬ ਕਿ ਉਹਨੂੰ ਅਲੱਗ-ਅਲੱਗ ਕਰਕੇ ਉਹਨ ਪੁਲੇ- ਪੁਲੇ ਨਿਚੋੜ ਕੇ ਅਤੇ ਉਹਨੂੰ ਖੁਲ੍ਹੇ-ਖੁੱਲ੍ਹੇ ਕਰ ਦਿਉ ਮੱਠਾ ਨਹੀਂ ਰੱਖਣਾ ਹਾਂ ਅਲੱਗ ਅਲੱਗ ਉਹਨੂੰ ਖੋਲ੍ਹ ਕੇ ਰੱਖ ਦੋ ਭਈ ਉਹਨਾਂ ਚ ਪਾਣੀ ਜੜਾ ਨਾ ਨਿਕ ਨਿਕਲ ਜਾਏਗਾ ਬਸ ਤੁਸੀਂ ਘੰਟਾ ਇੱਕ ਰੱਖੋਗੇ ਤਾਂ ਪਾਣੀ ਸਾਰਾ ਨਿੱਚੜ ਜਾਏਗਾ ਤੇ ਉਹਨੂੰ ਤੁਸੀਂ ਮੋਟੇ-ਮੋਟੇ ਮਤਲਬ ਕਿ ਕੱਟ ਲਓ ਜਿਵੇਂ ਇੱਕ ਧਨੀਆ ਦੀ ਪੂਰੀ ਡੰਡੀੇ ਨੂੰ ਨਾ ਤਿੰਨ ਕਰਲੋ ਹਾਂ ਉਹ ਮੋਟਾ-ਮੋਟਾ ਕੱਟਣਾ ਨਾ ਤੋ ਉਸ ਤੋਂ ਬਾਅਦ ਤੁਸੀਂ ਉਹਨੂੰ ਬੋਲ-ਬਾਲ 'ਚ ਪਾਲੋ ਵੱਡੇ ਚ ਤੇ ਓਦੇ ਵਿੱਚ ਤੁਸੀਂ ਵੇਸਨ ਪਾ ਲਓ ਜਿਨ੍ਹਾਂ ਤੁਹਾਨੂੰ ਪਤਾ ਹੈ ਨਾ ਜਿਵੇਂ ਇਕ ਗੁੱਛੀ ਦੇ ਹਿਸਾਬ ਨਾਲ ਜਿਵੇਂ ਮੈਚ ਜੇ ਵਿੱਚ ਅਤੇੇ ਨਾਲ ਭਈ
ਅੱਛਾ ਵੀ ਇਹਦਾ ਉੱਪਰ ਨੀ ਲਗਾਣਾ ਇਹਨੂੰ ਇਹਨੂੰ ਤਾਂ ਨੀ ਹਾਂ ਇਹਨੂੰ ਤਾਂ ਨੀ ਵਿੱਚ ਮਤਲਬ ਹਾਂ ਪਕੌੜੇ ਬਣਾਦੇ ਆ ਜਿਵੇਂ ਠੀਕ ਹੈ।
ਪਾ ਲਓ ਕਿ ਵਿਚ ਥੋੜ੍ਹਾ ਜਿਹਾ ਮਿਲੇ ਜਾਏ ਨਾਲ ਪੱਤੇ
ਅੱਛਾ।
ਫੇਰ ਥੋਮ ਦੀ ਪੇਸਟ ਪਾ ਲਓ ਥੋਮ ਦਾ ਪੇਸਟ ਪਾ ਲਓ ਅਦਰਕ ਦਾ ਤੇ ਉਸ ਤੋਂ ਬਾਅਦ ਸੁੱਕਾ ਧਨੀਆ, ਲੂਣ ਣ ਮਿਰਚ
ਹਾਂ ਉਹ ਤਾਂ ਆਪਣਾ ਮ ਆਪਣਾ ਟੇਸਟ ਹੈ ਜੋ ਜੋ ਚੀਜ਼ ਪਾਣੀ ਹੈ ਪਾਾਈ ਜਾ ਹੰਦਾ
ਪਾਲੋ ਇੱਕ ਕੜਛੀ ਪਾ ਲੋ ਬੋਲ ਡੂੰਘੇ ਵਾਲੇ ਕੜਛੀ ਉਹਨੂੰ ਚੰਗੀ ਤਰ੍ਹਾਂ ਨਾਲ ਉਹਨੂੰ ਮੈਚ ਕਰਕੇ ਨਾ ਮਤਲਬ ਕਿ ਉਹਨੂੰ ਪਤਲਾ ਨੀ ਰੱਖਣਾ ਨਾ ਪਤਲਾ ਨੀ ਕਰਨਾ ਜਿਵੇਂ ਅਸੀਂ ਵੇਸਣ ਦੇ- ਘਰੇ ਬਣਾਦੇ ਨਾ ਉਹ ਹਿਸਾਬ ਬੇਸਣ ਰਖ ਕੇ ਗੋਲ-ਗੋਲ ਅਡੀਆ
ਹਾਂ ਅੱਛਾ ਹਾਂ ਬੀਜੀ ਮੈਂ ਹੁਣ ਆਪਾਂ ਹਾਂ ਮ ਆਪਾਂ ਹੁਣ ਇਹ ਪੱਤਿਆਂ ਦੇ ਤਾਂ ਪੱਤੇ ਹੁੰਦੇ ਏ ਨਾ ਤੇ ਉਹ ਵੇਸਣ ਇੰਨਾ ਸਾਡਾ ਉਹ ਨੀ ਹੁੰਦਾ ਦਾ
ਹਾਂ-ਹਾਂ ਬਸ ਇਹਦੇ ਵਿੱਚ ਜਿਵੇਂ ਮੈਚ ਹੋ ਜਾਏ ਨਾ ਉਹਨਾਂ ਕੁ ਪਾਉਣਾ ਫਿਰ ਤੁਸੀਂ ਉਬਲਣਾ ਰੱਖਦੋ ਪਾਣੀ ਕੁਛ ਛਾਨਣੀ ਛੂਨਣੀ ਦੇ ਵਿੱਚ ਇਹਨੂੰ ਸਟੀਮ ਦੇ
ਆ ਸਟੀਮ ਕਰਨੈ ਹਾਂ।
ਹੂੰ! ਸਟੀਮ ਤੋਂ ਬਾਅਦ ਇਹਨਾਂ ਨੂੰ ਚਾਕੂ ਨਾਲ ਥੋੜ੍ਹਾ-ਥੋੜ੍ਹਾ! ਪਾਸੇ ਬਦਲਦੇ ਰਵੋ ਇਹਨਾਂ ਦੇ ਕਿ ਦੋਵਾਂ ਪਾਸੇ ਹਾਂ ਅੰਦਰੋਂ ਪੱਕ ਜਾਣ ਚੰਗੀ ਤਰ੍ਹਾਂ ਫੇਰ ਵੀ ਵੇਖਣਾ ਹੁਣ ਪੱਕ ਗ ਚਿੱਟੇ--ਚਿੱਟੇ ਟੇ ਹੋ ਗਏ ਆ ਉਸ ਤੋਂ ਬਾਅਦ ਨਾਲ ਠੰਡੇ ਆਉਂਦੇ ਤੁਸੀਂ ਫਿਰ ਤੁਸੀਂ ਜੇ ਸ਼ਾਮੀ ਖਾਣਿਆ ਤੇ ਤਵੇ ਤੇ ਹਲਕੇ ਕਾਲ-ਕਲ ਤੇਲ ਪਾਓ ਇਹਨਾਂ ਦੇ ਹਾਂ ਮਤਲਬ ਕਿ ਸਾਡੇ ਵ ਤ੍ਰਿਕੋਨੇ ਕਰਕੇ ਪੀਸ ਕੱਟਦੀ ਹੈ ਨਾ ਜਿਵੇਂ ਭੇਂ ਦੇ ਪੀਸ ਕੱਟਣੇ ਆ ਨਾ ਡੇ ਦੇ ਟੇਢੇ ਜਿਹੇ ਕਰਕੇ ਹਾਂ ਉਵੇਂ ਵੋਟੀ ਕੱਟਦੀ ਆ ਉਹਨਾਂ ਨੂੰ ਫਿਰ ਚਿਮਚੇ ਦੇ ਨਾਲ ਹਲਕੇ-ਹਲਕੇ ਫਰਾਈ ਕਰਦੇ
ਉਹ ਹੈਗਾ ਹਾਂ ਉਹ ਤਾਂ ਮਤਲਬ ਆਪਣੀ ਸਜਾਵਟ ਵਾਸਤੇ ਵੀ ਕੋਈ ਕੋਈ ਸੋਚ ਲੱਗਦਾ ਹਾਂ
ਜੀ। ਬਸ ਇਹਨੂੰ ਪਸੰਦ ਨੀ ਨਾ ਖੁੱਲਾ ਤੇਲ ਐ ਤੇ ਹਲਕਾ-ਹਲਕਾ ਤਵੇ ਤੇ ਤੋਣਾ ਵਾਂਗ ਬਣਾ ਲੈਂਦੀ ਹੈ।
ਅੱਛਾ ਉਹ ਤੇ ਹੈ ਇ ਨਹੀਂ ਬਸੋ ਇਹ ਧਨੀਆ ਧਨੀਆ ਤਾਂ ਵੈਸੇ ਵੀ ਠੀਕ ਹੈਗਾ ਤੇ ਪੱਤੇ ਆ ਨਾ ਸਗੋ ਤੇ ਸਾਡੇ ਵਾਈ ਕਰਦੇ ਨੇ। ਪੱਤੇ ਵਾਈ ਹੁੰਦੇ ਨੇ ਤੇ ਤਾਇਉ ਉਹਦੇ ਵਿੱਚ ਸਾਰਾ ਸਮਾਨ ਪਵਾਉਂਦੇ ਆ ਹੀ ਅ ਜੀ ਮਤਲਬ ਅਜਵੈਣ ਅਦਰਕ ਤੋਂ ਤੇ ਵੀ ਇਹ ਧਨੀਆ ਦਾ ਕੁਦਰਤੀ ਠੰਡ
ਹਮ ਤੇ ਹੋਰ ਮਤਲਬ ਨਾ ਤੁਸੀਂ ਚਟਨੀ ਬਣਾ ਲਓ ਜਾਂ ਇੱਝ ਹੀ ਖਾ ਲਓ ਦਾਲ ਦੋਲ ਰੋਟੀ ਨਾਲ
ਅੱਛਾ ਹਾਂ। ਚਟਨੀ ਤਾਂ ਸਾਡੇ ਵੀ ਮਤਲਬ ਉਹ ਬਣਾਦੇ ਆਦੇ ਕੀ ਕਹਦੇ ਇਮਲੀ ਦੀ ਚੱਟੀ ਟਨੀ ਬਣਾਦੇ ਹਾਂ ਅਸੀਂ ਗੋੜ ਇਮਲੀ ਦੀ ਰੂੰ। ਤੇ ਉਹਦੇ ਨਾਲ ਵੀ ਤੇ ਕੱਟੀ ਮਿੱਠਟੀ ਕੱਟੀਟੀ
ਨਹੀਂ ਤੁਸੀਂ ਧਨੀਆਂ ਦੇ ਬਣਾ ਕੇ ਖਵਾਉਣਾ ਨਾ ਤੇ ਬੜੇ ਸਵਾਦ ਲੱਗਣਗੇ। ਲੂਣ ਮਿਰਚ ਆਪਣੇ ਹਿਸਾਬ ਨਾਲ ਕਰਾਰਾ ਪਾ ਲੈਣਾ ਨਾ ਫਿੱਕਾ ਫਿੱਕਾ ਸਵਾਦ ਨੀ ਲੱਗਦਾ ਸਾਡੇ ਰੋਟੀ ਥੋੜਾ ਫਿੱਕਾ ਖਾਂਦੇ ਆ ਨਾ ਸਗੋਂ ਮੈਨੂੰ ਨੀ ਸਵਾਦ ਲੱਗਦਾ ਫਿਰ ਮੈਂ ਆਪਣਾ ਨਾ ਹਲਕਾ ਅੰਬਚ ਨੂਣ ਉੱਤੇ ਮਤਲਬ ਕਿ ਛਿਨਕਾਓ ਕਰ ਲੈਂਦੇ ਉੱਪਰ
ਹਮ। ਉਹ ਹੈ ਨਾ ਫੇਰ ਧ ਧਨੀਏ ਦਾ ਏਦਾਂ ਹੀ ਨਾ ਧਨੀਏ ਤੇ ਧਨੀਆ ਥੋੜਾ ਚੱਲ ਵਧੀਆ ਵੀ ਹੋ ਗਿਆ ਆਪਣਾ ਜਿਮੀ ਥਹਆਏਰਢ ਵਗੈਰਾ ਹਨਾ ਕਹਿੰਦੇ ਨਾ ਧਨੀਆਂ ਖਾਣਾ ਚਾਹੀਦਾ ਥਹਆਇਰਡ ਚ
ਤਾਂ ਤੇ ਹੰਮ ਹਾੰ ਅਸੀਂ ਬਣਾ ਲਾ ਧਨੀਆਂ ਦੀ ਗੁੱਛੀ ਅੱਲਗ ਲਿਆਂਨੇ ਇੱਕ
ਅੱਛਾ ਬਲਕਿ ਮੈਂ ਗਈ ਸੀ ਮੈਨੂੰ ਉਹਨੇ ਪੂ ਹਾਂ ਮੈਂ ਪਰਸੋਂ ਗਈ ਸਬਜ਼ੀ ਲੈਨ ਤੇ ਮੈਨੂੰ ਉਹਨੇ ਪੂਰੀ ਗੁਛੀ ਦੇਤੀ ਸੀ ਐਦਾਂ ਹੀ ਫ੍ਰਰੀ ਕਿਉਂਕਿ ਸਬਜ਼ੀ ਜਿਆਦਾ ਲੈ ਕੇ ਆਈ ਸੀ ਤੇ ਉਹ ਪਈ ਅੱਧੀ ਸਗੋਂ ਹਾਂ ਨੀ ਕੋਈ ਨੀ ਦੇਖਾਂਗੀ
ਹਾਂ ਓਹ ਤੁਸੀਂ ਰੁੱਖੇ ਵੀ ਸਨੈਕਸ ਦੇ ਤੌਰ ਤੇ ਵੀ ਖਾ ਸਕਦੇ ਹੋ ਤੇ ਰੋਟੀ ਰੋ ਨਾ ਖਣੀ ਰੋਟੀ ਨਾਲ ਰੋਟੀ ਉੱਤੇ ਰੱਖ ਕੇ ਪੌੜ ਪੂਰਾ ਹੁਨ ਖਾ ਲਓ ਸਵਾਦ ਲੱਗਦੇ ਆ
ਅੱਛਾ ਹਾਂ ਨੀ ਸੁ
ਕਿਵੇਂ ਖਾਂਦੇ ਹੋ
ਤੇ ਸਾਡੇ ਵੀ ਐਦਾਂ ਹੀ ਕਰਦੇ ਨਾ ਪਤੋੜਾਂ ਨੂੰ ਤਵੇ ਤ ਹੀ ਕਰਦੇ ਏ ਨਾ ਇਹ ਪਤੋੜ ਵੀ ਕਈ ਤੇ ਏਦਾਂ ਹੀ ਮਤਲਬ ਏਦਾਂ ਹੀ ਪੀਸ ਕੀਤੇ ਤੇ ਨਿੰਬੂ ਲਗਾ ਕੇ ਖਾ ਲਏ ਕਈ ਤੇ ਨਹੀਂ ਤਾਂ ਫਿਰ ਤਵੇ ਤੇ ਆਪਣਾ ਫਰਾਈ ਕਰ ਲੋ ਹਾਂ ਤਵੇ ਤੇ ਥੋੜਾ ਥੋੜਾ ਤੇਲ ਪਾ ਕੇ ਫਰਾਈ ਕਰਲੋ ਤੇ ਸਾਡੇ ਤਾਂ ਉਹ ਕਰਦੀ ਏ ਨਾ ਮਤਲਬ ਹੈ ਨਾਲ ਰਹਿੰਦੇ ਨੇ ਤੇ ਉਹ ਕਰਦੇ ਨੇ ਮਤਲਬ ਤਵੇ ਤੇ ਨਾ ਧਨੀਆਂ ਕਰ ਕਿਹੜਾ ਧਨੀਆਂ ਸੁੱਕਾ ਤੇ ਉਹ ਨਾਲ ਉਹਦੇ ਨਾਲ ਉਹ ਪਤੋੜ ਉੱਪਰ ਪਤੋੜ ਰੱਖ ਦਿੰਦੇ ਆ ਉਹ ਧਨੀਏ ਦਾ ਟੇਸਟ ਵੀ ਏਡਾ ਵਧੀਆੁੰਂਦਾ
ਹਾਂ ਨਹੀਂ ਤੁਸੀਂ ਇਹਦੇ ਸੁੱਕਾ ਧਨੀਆ ਵੀ ਪਾਲਓ ਕਿਉਂਕਿ ਧਨੀਆ ਧਨੀਆ ਈ ਏ ਜੇ ਨਹੀਂ ਪਾਓਗੇ ਤਾਂ ਵੀ ਠੀਕ ਏ ਮਤਲਬ ਕਿ ਸਵਾਦ ਬਨਾਂਦੀ ਈ ਏ ਹਾਂ ਹੋਰ ਤੁਸੀ ਹਮ ਹੋਰ ਤੁਸੀਂ ਕੀ ਬਨਾ ਲੈਂਦੇ ਹੋ ਇਸ ਤੋਂ ਇਲਾਵਾ
ਬਸ ਸਭ ਕੁਛ ਹੀ ਬਨਾ ਲਈਦੈ ਘਰੇ ਵੜਾ ਪਾਓ ਤੇ ਪਾਓ ਭਾਜੀ ਹੂ ਮੋਮੋਸ ਵਗੈਰਾ ਆ ਗਏ।
ਬਜ਼ਾਰੀ ਬਸ ਬੱਚੇ ਬਜ਼ਾਰਾ ਦਇਆ ਪਸੰਦ ਕਰਦੇ ਕਰਦੇ ਨਾ ਘਰ ਬਣਾ ਲੋ ਠੀਕ ਹੈ।
ਹਾਂ ਨਹੀਂ ਪਾੳ ਭ ਬਣਾਈ ਸੀਗੀ ਕੱਲ ਅਸੀਂ ਕੱਲ ਬਣਾਈ ਸੀਗੀ ਤੇ ਹਾਂਜੀ ਬਸ ਬਸ ਮੈਂ ਆ ਮਤਲਬ ਮੇਰੇ ਤੇ ਮੈਂ ਸਪੈਸ਼ਲ ਨੀ ਕੋਈ ਚੀਜ਼ ਲਿਆਂਦੀ ਘਰ ਜਿਵੇਂ ਬੱਸ ਜਾਂਦੀ ਹੈ ਦੋ ਗਾਜਰ ਗੀ ਤੋ ਮਤਲਬ ਏਦਾਂ ਤੇ ਫੇਰ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਹਾਂ ਉਹ ਬਚ ਜਾਂਦੀ ਹੈ ਫਿਰ ਥੋੜਾ ਰਹੇ ਤੇ ਦੋ ਤਿੰਨ ਆਲੂ ਵੱਧ ਪਾਈ ਦੇ ਨੇ ਤੇ ਅੱਛਾ ਲੱਗਦਾ ਹੈ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਉਹਦੇ ਚ, ਕੁੱਕਰ ਚ, ਮਤਲਬ ਸੀਟ ਸੀਟੀ ਲਵਾ ਲਾਂਗੇ ਨਾ ਇੱਕ ਦੋ ਤੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ। ਤੇ ਬਸ ਫੇਰ ਉਸ ਤੋਂ ਬਾਅਦ ਆਪਾਂ ਮਸਾਲਾ ਬਣਾਵਾਂਗੇ ਮਸਾਲਾ ਤੇ ਜਿਵੇਂ ਮਸਾਲਾ ਆਪਾਂ ਬਣਾਦੇ ਹਾਂ ਪਿਆਜ ਤੇ ਉਹਦਾ ਟਮਾਟਰ ਬਸ ਟਮਾਟਰ ਪਿਆਜ ਪਾਦੀ ਦੇ ਖਾਲੀ ਤੇ ਫਿਰ ਉਸ ਤੋਂ ਬਾਅਦ ਆ ਆਪਣੀ ਸਬਜ਼ੀ ਭੁੰਨਿਆ ਚੰਗੀ ਤਰ੍ਹਾਂ ਤੇ ਹਲਦੀ ਲੂਣ ਮਿਰਚਾਂ ਜੋ ਹੈ ਉਹ ਪਾ ਕੇ ਤੇ ਵਿੱਚ ਉਸ ਤੋਂ ਬਾਅਦ ਮਸਾਲੇ ਦਾ ਤੁਹਾਨੂੰ ਪਤਾ ਹੀ ਹੈ ਆਪਣਾ ਟੇਸਟ ਹੈ ਜੋ ਮਰਜ਼ੀ ਪਾਉ
ਹਾਂਜੀ ਉਹ ਤੇ ਆਈ ਆ ਪਾਉਣ ਨੂੰ ਜੋ ਮਰਜੀ ਪਾਏ ਜਾ ਨਹੀਂ ਸਾਡੇ ਤੇ ਫਿਰ ਪੋਚ ਲਿਆਂਦੀ ਆ ਨਾ ਪਾਓ ਭਾਜੀ ਦੇ ਹਾਂ ਉਹ ਅਸੀਂ ਜ਼ਰੂਰ ਪਾਉਦੇ ਹਾਂ ਉਹਦੀ ਵਾਸ਼ਨਾ ਵਧੀਆ ਹੁੰਦੀ
ਉਹ ਨਾ ਪਤਾ ਕੀ ਹੈ ਫਿਰ ਮਤਲਬ ਇਹਦੇ ਨਾਲ ਇਹਦੇ ਵਿੱਚ ਸੋਸ ਜਿਵੇਂ ਸੋਇਆ ਸੋਸ ਵਨੀਗਰ ਟਮਾਟੋ ਸੋਪ ਚਿਲੀ ਸੋਸ ਫੇਰ ਅਸੀਂ ਆ ਸਾਰਾ ਕੁਛ ਵਿੱਚ ਪਾ ਪਾ ਕੇ ਨਾ ਤੇ ਨਾਲ ਆਪਾਂ ਬਜ਼ਾਰੋ ਪਾਓ ਮੰਗਵਾ ਲਦੇ ਹ ਆ ਤੇ ਫੇਿਰ ਉਹਨੂੰ ਅੱਛੀ ਤਰ੍ਹਾਂ ਮੱਖਣ ਫੇਿਰ ਜਿਸ ਦਿਨ ਮੈਂ ਬਣਾਉਣਾ ਹੁੰਦਾ ਹੈ ਸਪੈਸ਼ਲ ਮੱਖਣ ਕੱਢਦੀ ਹਾਂ। ਹਾਂ ਹਾਂ ਫਿਰ ਘਰ ਦਾ ਮੱਖਣ ਬੱਚੇ ਪਸੰਦ ਕਰਦੇ ਫਿਰ ਸਪੈਸ਼ਲ ਮੱਖਣ ਕੱਢਦੀ ਹਾਂ ਫੇਰ ਉਹਦੇ ਨਾਲ ਹੀ ਪਾਓ ਤਲਦੀ ਹਾਂ ਫੇਰ ਸੁਖਨਾ ਸਬਜ਼ੀ ਇੰਨੀ ਹੁੰਦੀ ਹੈ, ਮੈਂ ਉਹਦੇ ਨਾਲ ਮਤਲਬ ਤਾਂ ਹਾਂ ਉਹ ਤੇਲ ਦੀ ਤਾਂ ਮੈਂ ਫਰਾਈ ਤਾਂ ਤੇਲ ਦੀ ਕਰ ਦਿੰਦੀ ਹ ਸਬਜ਼ੀ ਤੜਕਾ ਤੇਲ ਦਾ ਲਾ ਦੇਣੀ ਲੇਕਿਨ ਉੱਪਰ ਜਦੋਂ ਬੱਚੇ ਖਾਂਦੇ ਨੇ ਉਸ ਤੋਂ ਬਾਅਦ
ਹਾਂ ਅਸੀਂ ਵੀ ਇੰਝ ਕਰਨੇ ਹ ਹੁਣ ਸਾਡਿਆਂ ਵੀ ਮੇਰੀਆਂ ਵੀ ਚਲੋ ਤੁਹਾਡੀ ਵਧੀਆ ਲੱਗੀ ਆ ਮੈਂ ਵੀ ਹੁਣ ਬਣਾਵਾਂਗੇ ਸਾਡੇ ਥੋੜੇ ਥੋੜੇ ਸਬਜ਼ੀਆਂ ਪੇਈਆ ਬਲਕੇ ਮੇਰੀਆਂ ਸਬਜ਼ੀਆਂ ਪਈਆਂ ਸੀਂ ਮੇਰੀ ਦੇਰਾਣੀ ਨੂੰ ਵੀ ਭੇਜਤੀਆਂ ਤੇ, ਮੈਂ ਕਿਹਾ ਚੱਲ ਜਿਹੜੀ ਚੀਜ਼ ਚੀਜ਼ ਬਣਾਉਣੀ ਬਣਾ ਲਵਾਂਗੇ ਬਾਕੀ ਫੇਰ ਕੱਲ੍ਹ ਪਰਸੋਂ ਪਾਓ ਭਾਜੀ ਬਣਾ ਦਾਂਗੇ
ਹਾਂ। ਬਸ ਉਹੀ ਹੈ ਨਾ ਇਥ ਇਹਦੇ ਵਿੱਚ ਗਾਜਰ ਗੁਜਰ ਹੋ ਗਈ ਮਟਰ ਹੋ ਗਏ
ਖਾਂਦੇ ਨੀ ਬੱਚੇ ਤੁਹਨੂੰ ਪ ਫੇਰ ਪਾਓਂ ਭਾਜੀ ਚ ਤਨਖਾਹ ਵੀ ਲੈਣਗੇ ਨਾ
ਹਾਂ। ਉਹ ਤੇ ਹੈ ਹੀ ਹਾਂ ਗੋਭੀ ਗੋਭੀ ਤਾਂ ਮੈਂ ਘੱਟ ਹੀ ਪਾਉਣੀ ਹਾਂ ਖੈਰ ਮੈਂ ਤਾਂ ਜ਼ਿਆਦਾਤਰ ਜਿਵੇਂ ਮਟਰ ਜਿਵੇਂ ਮਟਰ ਹੁੰਦੇ ਆ ਜਾਂ ਉਹ ਫਲੀਆਂ ਹੁੰਦੀਆਂ ਬੀਨਸ
ਹਾਂ ਨਹੀਂ ਮਸ਼ਰੂਮ ਵੀ ਪਾ ਸਕਦੇ ਹੋ ਤੁਸੀਂ ਮਸ਼ਰੂਮ ਵੀ ਅੱਛ ਛੇ ਲੱਗਦੇ ਨੇਂ
ਹਾਂ। ਬਸ ਆਈ ਹੈ ਨਾ ਵੀ ਜਦੋਂ ਜੇ ਜੇ ਤਾਂ ਸਪੈਸ਼ਲ ਗਏ ਹ ਕੋਈ ਸਪੈਸ਼ਲ ਕਿਸ ਨੇਆਣਾ ਬਣਾਉਣਾ ਉਹ ਤਾਂ ਫਿਰ ਸਪੈਸ਼ਲ ਸਬਜ਼ੀਆਂ ਸਬਜ਼ੀਆਂ ਲੈ ਆਨੇ ਆ ਤੇ ਜ ਅਸੀਂ ਆਪਣੇ ਘਰ ਹੀ ਆਪਣਾ ਬੱਚਿਆਂ ਨੇ ਗੁਜ਼ਾਰਾ ਕਰਨਾ ਫ਼ੇਰ ਆਪਾਂ ਜਿਹੜੇ ਚੀਜ਼ ਆਈ ਉਹ ਪਾ ਕੇ ਕੰਮ ਕਰਨੇ ਆ ਤੇ ਬਸ ਨਾਲ ਫੇਰ ਇਹਦੇ ਨਾਲ ਅਸੀਂ ਟਮਾਟਰ ਦੀ ਟਮਾਟਰ ਅਹ ਮਟਰ ਟਮਾਟਰੋ ਸੋਸ ਤੇ ਨਾਲ ਲੰਬੇ ਲੰਬੇ ਪਿਆਜ ਕੱਟ ਲਦੇ ਆ ਚਟਨੀ ਹਾਂ, ਤੇ ਅੱਛਾ ਲੱਗਦਾ ਹੂੰ ਹਾਂ ਉਹਦਾ ਵੀ ਅਸੀਂ ਵੀ ਬਣਾਇਆ ਸੀ। ਸੀ ਮੇਰੇ ਮੇਰੇ ਆਏ ਸੀ ਰਿਸ਼ਤੇਦਾਰ ਤੇ ਉਹਨਾਂ ਨੂੰ ਬਹੁਤ ਪਸੰਦ ਆਈ ਫੇਰ ਉਹ ਸਗੋਂ ਆਪਣੀ ਮਤਲਬ ਮੀਸੀਜ ਨੂੰ ਕਹਿਣ ਲੱਗਿਆ ਕਿ ਤੂੰ ਵੀ ਬਣਾ ਜਿਵੇਂ ਉਹਨਾਂ ਨੇ ਬਣਾਈ ਏ ਤੇ ਉਹਨਾਂ ਨੇ ਪੁੱਛਿਆ ਵੀ ਇੱਕ ਵਾਰ, ਪਤਾ ਨੀ, ਹੁਣ ਬਣਾਈ ਹੈ ਕਿ ਨਹੀਂ ਬਣਾਈ?
ਹਾਂਜੀ ਸਾਡੇ ਵੀ ਉਹ ਅਸੀਂ ਜਾਂਦੇ ਹਾਂ ਨਾ, ਮਤਲਬ ਕਿ ਗੁਰਦੁਆਰੇ ਅਤੇ ਉਹ ਭਾਈ ਜੀ ਨਾ ਮੇਰੇ ਮੱਦਦ ਦਰਿਆਣੇ ਦੇ ਮੁੰਡੇ ਦਾ ਦੋਸਤ ਉੱਥੇ ਬਣਿਆ ਦਾ ਭਾਈ ਜੀ ਬੜੇ ਅੱਛੀ ਤਰ੍ਹਾਂ ਜਾਣਦੇ। ਉਹ ਮੈਨੂੰ ਖਿਲਾਰ ਕੇ ਬਹਿ ਗਏ ਸੀ ਉੱਦਣ। ਤੇ ਮੈਂ ਕਿਹਾ, ਤੁਸੀਂ ਹੁਣ ਆਉਂਦੇ ਨੀ, ਬੇਕਾਰ ਸਾਡਾ ਆਇਆ ਕਰੋ। ਕਰੋ ਮੇਰੀ ਰਸੋਈ ਚ ਰੋਟੀ ਖਾਲੇਆ ਕਰਵਾ ਕੇ ਤੇ ਬੜੇ ਮਤਲਬ, ਕੀ ਖੁਸ਼ ਹੋਏ, ਕਹਿੰਦੇ ਕੋਈ ਨੀ, ਮੈਂ ਨਾ, ਜਸਮੀਤ ਨੂੰ ਬੋਲਾਂਗਾ, ਮੈਨੂੰ ਉੱਧਰ ਲੈ ਕੇ ਜਾ। ਮੈਂ ਕਿਹਾ, ਬਸ ਤੁਸੀਂ ਮੈਨੂੰ ਇੱਕ ਦਿਨ ਪਹਿਲੇ ਦੱਸ ਦੇਣਾ, ਮੈਂ ਤੁਸੀਂ ਜੋ ਤੁਹਾਨੂੰ ਪਸੰਦ ਹੈ ਨਾ, ਮੈਂ ਉਹੀਓ ਬਣਾਵਾਂਗੀ। ਮਤਲਬ ਕਿ ਬੜੇ ਉਹ ਖੁਸ਼ ਹੋਏ, ਕਹਿੰਦੇ ਹਾਂ।
ਹਾਂ, ਤੇ ਠੀਕ ਹੈ, ਬਸ ਉਹੀ ਦਨੇ ਰੋਟੀ ਖਵਾਈ ਜਾਏਗੀ ਆਪਣੇ।
ਹਾਂ, ਤੇ ਮੈਂ ਕਿਹਾ, ਚੱਲ ਮੈਂ ਪੁੱਛਣਾਗੀ, ਮਤਲਬ ਕਿ ਚਲੋ ਕਾਕੇ, ਤੂੰ ਪਛਰਾਣਾ ਕਿੱਦਣ ਆਉਗੇ? ਤੇ ਫਿਰ, ਮੈਂ ਆਪਣੀ ਦਰਾਨੀ ਦੇ ਮੁੰਡਿਆਂ ਨੂੰ ਕਹਿ ਦਿੰਦੀ ਆ ਨਾ, ਉਹ ਫੇਰ ਉਹਦਾ ਉ ਲੇ ਕੇ ਆਜੇਗਾ।
ਹਾਂ, ਠੀਕ ਹੈ। ਬਸ ਉਹੀ ਹੈ, ਇੱਕ ਟਇਮ ਜਰੂਰ
ਤੇ ਮਤਲਬ ਕਿ ਉਹਨਾ ਨੂੰ ਨਾ, ਹਾਂ ਵਧੀਆ ਲੱਗਦਾ ਸਾਡੇ ਨਾਲ ਗੱਲਬਾਤ ਕਰਕੇ ਨਾ, ਸਾਡੇ ਘਰ ਆਨਾ- ਜਾਣਾ ਅੱਛਾ ਲੱਗਦਾ। ਕੁਦਾ
ਅੱਛਾ-ਅੱਛਾ, ਹਾਂ ਠੀਕ ਹੈ। ਜੇ ਉਹਦਾ ਪਿਆਰ ਪੈ ਜੇ ਤਾਂ ਫਰ ਆਉਂਦੇ ਆ ਨਾ ਹਮ ਤੇ, ਨਾਲੇ ਉਹਨਾਂ ਨੇ ਵੀ ਕਿੱਥੇ ਜਾਣਾ ਹੁੰਦਾ ਫਿਰ ਤੇ, ਫਿਰ ਕਹਿ ਹੀ ਚਲੋ, ਆਪਾਂ ਨਾਲੇ ਕਹਿੰਦੇ ਆਪਣੀ।